ਹੈਲੋ ਤੁਹਾਡੇ ਬੈਂਕ ਚ ਆ ਗਏ ਨੇ
ਸਾਢੇ ਤਿੰਨ ਸੌ ਆਏ ਨੇ ਬਾਕੀ ਸਾਢੇ ਤਿੰਨ ਸੌ ਬਾਅਦ ਚ ਆਉਣਗੇ ਅੱਜ ਹੀ ਜਾਂ ਕੱਲ੍ਹ ਆ ਜਾਣਗੇ
ਅੱਛਾ ਮੈਨੂੰ ਇੱਕ ਰੁਪਈਆ ਵੀ ਨਹੀ ਆਇਆ ਹਾਲੇ ਤੱਕ
ਐ ਪਤਾ ਨੀ ਬਈ ਮੈਨੂੰ ਫੋਨ ਅਲੱਗ ਹੈਗਾ ਤੁਹਾਡਾ ਸ਼ਾਇਦ ਤੁਡੇ ਦੋ ਫੋਨ ਹੈਗੇ ਨੇ ਇਸ ਕਰਕੇ ਪ੍ਰੋਬਲਮ ਤਾਂ ਨਹੀਂੀ ਆ ਰਹੀ ਹੋਰ ਦੱਸੋ ਜੀ ਸਤਿ ਸ੍ਰੀ ਅਕਾਲ ਵਧੀਆ ਜੀ ਵਧੀਆ ਵਧੀਆ ਜੀ ਹੋਰ ਸੁਣਾਓ ਜੀ ਕ੍ਰਿਕਟ ਖੇਲਣ ਦੇ ਕੀ ਫ਼ਾਇਦੇ ਹੁੰਦੇ ਨੇ ਤਾਂ ਜੀ
ਕ੍ਰਿਕਟ ਖੇਲਣ ਦੇ ਬਾਦ ਛੇ ਨੂੰ
ਕਿ ਜਿੰਮ ਦੇ ਬਾਰੇ ਤੁਸੀਂ ਕੀ ਸੋਚਿਆ ਸੀ ਅਗ ਚਚਲੀ ਜ ਇੱਕ ਮੇਰੀ ਭੈਣ ਹੈਗੀ ਬੜੀ ਮੋਟੀ ਹੈਗੀ ਤੇ ਉਹਨੂੰ ਪਤਲਾ ਕਰਨ ਦੇ ਕੀ ਫਾਇਦੇ ਮਤਲਬ ਕਿ ਉਹਨੂੰ ਪਤਲੀ ਕਿਵੇਂ ਹੋਵੇ ਤੁਸੀਂ ਮੈਨੂੰ ਦੱਸ ਸਕਦੇ ਹੋ ਕੁਛ
ਕਿ ਮੈਂ ਨਾ ਜਾਣਾ ਚਾਹੁੰਦੀ ਤੇ ਆ ਵਾਂ ਜਿੰਮਾਂ ਵਿਚ ਜਿਮ ਤਾਂ ਜਾਂਦੀ ਮੈਨੂੰ ਨਾ ਨਹੀਂ ਨਹੀਂ ਮੈਂ ਮੈਂ ਆਪਣੇ ਮੈਂ ਆਪਣੇ ਤੇ ਗੱਲ ਲੈ ਕਰ ਰਹੀ ਹ ਕਿ ਮੈਨੂੰ ਨਾ ਸਰਵਾਈਕਲ ਹੈ ਠੀਕ ਹੈ ਮੈਂ ਸੁਣਾਤੇ ਨਾ ਪਾਰ ਪੇ ਸਮਾਨ ਮੈਂ ਚੁੱਕ ਨਹੀਂੀ ਸਕਦੀ ਹੈ
ਅ ਹਾਏ ਕਿਹੜੀ ਆਵਾਜ਼ ਹੈਗੀ ਹੈ ਤੁਹਾਡੇ ਪਿੱਛੇ
ਹਾਂਜੀ ਤੇ ਮੈਂ ਜੇ ਚੁੱਕਣੀ ਆ ਨਾ ਮੇਰੇ ਗਰਦਨ ਪੀੜਣ ਲੱਗ ਜਾਂਦੀ ਮੇਰੇ ਚ ਕਰਕੇ ਮੈਂ ਤਾਂ ਥੋੜ੍ਹੀ ਸੋਚਦੀ ਹਾਂ ਕਿ ਜਿੰਮ ਜਾ ਜਾਂ ਯੋਗਾ ਚਲੀੀ ਜਾ ਜਾਂ ਫੇਿਰ ਅਹ ਸਵੇਰੇ ਸੈਰ ਕਰ ਲਾ
ਅੱਛਾ ਜੀ ਤੇ ਕਲ ਸ਼ਨੀਵਾਰ ਹੈ ਸੰਡੇ ਹੈਗਾ
ਕੱਲ ਕੱਲ ਕੀ ਵਾਰ ਹੈ ਪਤਾ ਨੀ ਮਿਨ ਤਾਂ ਕੱਲ ਵੀਰਵਾਰ ਸ਼ਾਇਦ
ਹਾਂ ਚਲੋ ਇੱਕ ਕੰਮ ਕਰੋ ਤੁਸੀਂ ਹੁ ਮੈਂ ਆਪਣੀ ਭੈਣ ਨੂੰ ਵੀ ਇੱਕ ਸਲਾਹ ਦੇਵਾਂਗਾ ਤੁਹਾਨੂੰ ਵੀ ਇੱਕ ਸਲਾਹ ਦੇਵਾਂਗਾ ਤੁਹਾਡਾ ਵਜ਼ਨ ਹੈਵੀ ਹੈ ਤੇ ਦੇਖੋ ਸੰਡੇ ਹੈ ਉਹ ਹੋਏਗਾ ਸ਼ਾਇਦ ਇੱਕ ਸੌ ਵੀਹ ਕਿਲੋ ਦੀ ਹੋਏਗੀ
ਉਹ ਮਾਇਗੋਡ ਏਕ ਸੋ ਵੀਹ ਕਿੱਲੋ ਦੇ ਵਿੱ ਹੋ ਨਹੀਂ ਸਕਦਾ ਮੈਂ ਏਟੀ ਥ੍ਰਰੀ ਦੀਆਂ
ਅੱਛਾ ਮਤਲਬ ਅੱਛਾ ਓਨਲੀ ਏਟੀ ਥ੍ਰੀ
ਬੱਸ
ਚਲੋ ਨੱਬੇ ਸਮਾਝ ਲਓ ਮੇਰੀ ਭੈਣ ਨੱਬੇ ਕਿੱਲੋ ਦੀ ਹੈਗੀ
ਨਹੀਂ ਮੇਰਾ ਤਾਂ ਵਜਨ ਤਾਂ ਕਰ ਮੇਰਾ ਤਾਂ ਵਜਨ ਤਾਂ ਸੀ ਨਾ ਮੇਰਾ ਕਾਕਾ ਹੋਇਆ ਸੀ ਨਾ ਵਜਨ ਘਟਿਆ ਹੀ ਨੀ ਮੇਰਾ ਉਹਨਾ ਤੇ ਉਹਨਾ ਸਟੇਬਲ ਹੋਇਆ
ਉਹ ਤਾਂ ਨਹੀਂ ਨਹੀਂ ਉਹ ਤਾਂ ਨਹੀਂ ਨਹੀਂ ਆਪਣੇ ਆਪ ਨਹੀਂ ਕੱਢਦਾ ਘਟਾਉਣਾ ਪੈਂਦਾ ਹੈ
ਏਡਾ ਉੱਦਮ ਹੀ ਤੇ ਆਣਾ ਚਾਹੀਦਾ ਨਾ ਕਟਾਣ ਵਾਸਤੇ
ਜੀ ਜੀ ਜੀ ਤੇ ਫੇਿਰ ਮੈਂ ਇਹ ਇਹ ਕਵਾਂਗਾ ਕਿ ਦੇਖੋ ਸੰਡੇ ਆਉਣ ਵਾਲਾ ਠੀਕ ਹੈ ਜੀ ਤੇ ਤੁਸੀਂ ਯੋਗ ਭੁੱਲ ਜਾਓ ਠੀਕ ਐ ਜੇ ਆਪਣੀ ਭੈਣ ਨੂੰ ਵੀ ਕਹਾਂਗਾ ਫੋਨ ਕਰਕੇ ਠੀਕ ਐ, ਪਹਿਲਾਂ ਮੈਂ ਤੁਆਡੇ ਨਾਲ ਸਲਾਹ ਲਲਾਂ। ਠੀਕ ਹੈ ਜੀ ਮੈਂ ਅਸੀਂ ਮਤਲਬ ਕੀ ਜਿੰਮ ਔ ਯੋਗਾ ਹਮੇਸ਼ਾ ਦਿਮਾਗ ਤੋਂ ਭੂਲਈ ਜਾਓ ਠੀਕ ਐ ਜੀ।
ਅੱਛਾ ਜੀ।
ਸਵੇਰੇ ਸਵੇਰੇ ਉੱਠੋ ਠੀਕ ਐ ਜੀ ਉਹ ਥੋੜਾ ਜਿਹਾ ਪਾਣੀ ਪੀਓ ਜਾਂ ਫਿਰ ਕੇਲੇ ਕੂਲੇ ਖਾ ਲੋ ਇੱਕ ਜਾਂ ਫਿਰ ਦੋ ਠੀਕ ਹੈ ਜੀ।
ਹਂ
ਤੇ ਤੁਆਡੇ ਘਰੇ ਦੇ ਅੰਦਰ ਜਾਂ ਫੇਰ ਘਰ ਦੇ ਬਾਹਰ ਸੀੜੀਆਂ ਹੈਗੀਆਂ ਨੇ ਸੀੜੀਆਂ
ਆਹੋ ਆਹੋ ਸਾਡੇ ਘਰ ਦੇ ਅੰਦਰ ਹੀ ਨੇ ਅਜ।
ਟਾਈਮਰ ਸੈਟ ਲਗਾ ਲਓ, ਟਾਈਮਰ ਸਿਰ ਓਨਲੀ ਦੋ ਮਿੰਟ ਦਾ ਜਾਂ ਫਿਰ ਦੋ ਮਿੰਟ ਦਾ। ਠੀਕ ਜੀ ਪਹਿਲੇ ਦਿਨ ਸੀ ਦੋ ਮਿੰਟ ਉੱਪਰ ਨੀਚੇ ਕਰੋ ਦੋ ਮਿੰਟ।
ਅੱਛਾ
ਠੀਕ ਐਜੀ ਫਿਰ ਉਸ ਤੋਂ ਬਾਅਦ ਅਗਲੇ ਦਿਨ ਵੀ ਦੋ ਮਿੰਟ, ਇੱਕ ਹਫ਼ਤੇ ਦਾ ਦੋ ਮਿੰਟ ਇੱਕ ਹਫਤਾ ਤੁੋਟਾ ਤੁਸੀ ਇੱਕ ਮਹੀਨੇ ਤੱਕਸੀਂ ਦੋ ਮਿੰਟ ਹੀ ਕਰੋ ਬਸ ਓਨਲੀ ਟੂ ਮਿੰਟਸ। ਫਿਰ ਜਿਵੇਂ ਤੁਆਨੂੰ ਪਤਾ ਲੱਗੇਗਾ ਨਾ ਕਿ ਹਾਂ ਬਾਈ ਹੁਣ ਇੱਕ ਮਹੀਨੇ ਚ ਮੈਂ ਦੋ ਮਿੰਟ ਹੀ ਕਰ ਰਈ ਹਾਂ ਅਤੇ ਦੋ ਮਿੰਟ ਤੋਂ ਪੰਜ ਮਿੰਟ ਕਰ ਦਿਓ। ਫਿਰ ਅਗਲੇ ਮਹੀਨੇ
ਅੱਛਾ, ਠੀਕ ਐ ਠੀਕ, ਕੋਈ ਨੀ ਕਰਕੇ ਦੇੇਖ ਲਾਂਗੇ।
ਠੀਕ ਐ ਨਾ ਹਾਂਜੀ ਹਾਂਜੀ, ਜੀ ਜੀ ਸਹੀ ਕਹਿੰਦੇ ਪੈ ਔਂਤੇ ਫੇਰ ਜੀ ਤੁਸੀਂ ਮੈਨੂੰ ਕਿਹਾ ਜੀ ਏਟੀ ਥ੍ਰਰੀ ਹੈਗਾ ਤੇ ਤ ਤੁਹਾਨੂੰ ਕਿਤਨਾ ਚਾਹੀਦਾ ਐ।
ਸਮਨ ਇੰਚਦੀ ਆਮ ਤੇ ਮੇਰੀ ਲਂਬਾਈ
ਅੱਛਾ ਸੈਵਨ ਪੁਆਇੰਟ ਸਿਕਸ ਮੈਂ ਸੱਤ ਫੋਟ ਦਿਓ ਤੁਸੀਂ।
ਫਾਈਵ ਪੁਆਇੰਟ ਸੈਵਨ
ਅੱਛਾ ਫਾਈਵ ਪਇੰਟ ਠੀਕ ਐ।
ਠੀਕ ਉਹਨੇ ਹਿਸਾਬ ਨਾਲ ਕਿੰਨਾ ਵਜ਼ਨ ਹੋਣਾ ਚਾਈਦਾ?
ਦੇਖੋ, ਤੁਸੀਂ ਦੇਖੋ ਲੇਡੀਜ਼ ਵੀ ਹੋ ਤੁਸੀਂ ਦੇਖੋ ਯੰਗ ਕੁੜੀ ਤਾਂ ਹੋ ਨੀਂ, ਠੀਕ ਹੈ ਜੀ ਤੇ ਫੇਰ ਤੁਆਡੇ ਬੱਚੇ ਹੈਗੇ ਨੇ?
ਅੱਛਾ, ਹਾਂ ਹੈ ਵੇ ਦੋ ਨੇ।
ਤੇ ਫੇਰ ਤੁਆਡੇ ਮੇਰੇ ਹਿਸਾਬ ਨਾਲ ਤੁਹਾਡਾ ਵਜ਼ਨ ਨਾਂ ਮਤਲਬ ਕਿ ਮਤਲਬ ਕਿ ਸੱਤਰ, ਸੱਤਰ ਅੱਸੀ ਦੇ ਵਿੱਚ ਹੋਣਾ ਚਾਹੀਦਾ ਮਤਲਬ ਕਿ ਚਲੋ ਸੱਤਰ ਤੋਂ ਥੋੜ੍ਹਾ ਜਿਹਾ ਵੱਧ ਕੇ ਹੋ ਸਕਦਾ ਐ।
ਹਂ, ਅੱਛਾ। ਠੀਕ ਕੋਈ ਨੀ ਸਵੇਰ ਉੱਠਾਂਗੇ ਨੋ
ਜੀ ਜੀ, ਬੜੀ ਧਥੀਰੇ ਆਵਾਜ਼ ਆ ਰਹੀ ਤੁਆਡੀ
ਸੁਣਾਵਤ
ਹਾਂ, ਵਧੀਆ ਵਧੀਆ ਤੇ ਫਿਰ ਜੀ ਜੀ ਜੀ। ਗਾਂ ਪਾਲੀ ਦੀਆਂ ਨੇ ਤੇ ਫੇਰ ਹੁਣ ਗਾਂ ਦਾ ਦੁੱਧ ਕੱਢਣ ਚੱਲਿਆ ਸੀ
ਤੇ ਤੁਹਾਡੇ ਕੋਈ ਖਰਗੋਸ਼ ਵੀ ਨੇ ਪਤਾ ਲੱਗਿਆ ਮੈਨੂੰ ਤਾਂ ਗਿਆਰਾਂ ਵਜੇ ਦੁੱਧ ਚੋਣ ਲੱਗੇ ਓ!
ਹਾਂਜੀ ਹਾਂਜੀ। ਜੀ ਜੀ ਉਹ ਇਹ ਉਹ ਦੂਸਰੇ ਦੇਸ਼ ਰਹਿੰਨੇ ਹਾਂ ਨਾ ਇਸ ਕਰਕੇ ਇੱਥੇ ਨਾ ਦਿਨ ਨਿਕਲਿਆਦਾ
ਉਹ ਮਈ ਗੋਡ ਤੇ ਤੁਸੀਂ ਮੈਸੇਜ ਇੇ ਤਾਂ ਰੈਬਿਟ ਸਾਡੇ ਕੋਲ ਰੈਬਿਟ ਵੀ ਸਾਡੇ ਕੋਲ ਗਾਵਾਂ ਵੀ ਨੇ ਤੁਹਾਡੇ ਕੋਲ ਵੀ ਨੇ
ਦੇਖੋ ਸਾਡੇ ਕੋਲ ਤਾਂ ਇੱਕ ਹੀ ਚੀਜ਼ ਹੈਗੀ ਉਹ ਤਾਂ ਉਹ ਉਹ ਉਹ ਹੈਗੀ ਵੋਟੀ
ਹ ਅੱਛਾ
ਪਾਲਦੇ ਪਏ ਹਾਂ
ਤੇ ਕਿੱਧਰ ਗਈ ਦੀ ਆ ਹੈ ਤੁਹਾਡੇ ਕੋਲ ਬੈਠੀ ਹੋਈ ਆ
ਨਹੀਂ ਉਹ ਨਾ ਮਤਲਬ ਕਿ ਹੇਮਗਟ੍ਹ ਸਾਹਿਬ ਘੁੰਮਣ ਗਏ ਦੀ ਹੈ ਉਹ ਮਤਲਬ ਕਿ ਦੇ ਦੇਸ਼ ਤੋਂ ਬਾਹਰ ਗਏ ਦੀ ਹੈ
ਅੱਛਾ ਚਲ ਹੋਰ ਦੱਸੋ ਵਧੀਆ ਬਸ ਕੀ ਮੈ ਮੰਮੀ ਆ ਜਾ
ਬਸ ਮੇਰੀ ਉਹ ਇੱਕ ਭੈਣ ਆਏ ਦੀ ਸੀ ਵੱਡੀ ਭੈਣ ਤੇ ਉਹਦੇ ਬੱਚੇ ਆਏ ਦੇ ਸੀ ਬੱਚੇ ਦੇ ਨਾਲ ਅਸੀਂ ਉਹਨਾਂ ਨੇ ਸਵੀਮਿੰਗ ਪੂਲ ਤੋਂ ਵਾਪਿਸ ਆਏ ਸੀ
ਅੱਛਾ
ਸੀਮ ਪੁਲ ਗਏ ਸੀ ਤੇ ਉੱਥੇ ਇਹਨਾਂ ਨੇ ਸ਼ਰਾਰਤਾਂ ਕੀਤੀਆਂ ਵ ਬੜੀਆਂ ਠੀਕ ਹੈ ਜੀ ਤੇ ਫੇਿਰ ਗਾਲੀਆਂ ਕੱਢੀਆਂ ਬਸ ਫੇਿਰ ਅਸੀਂ ਇੱਕ ਡੇਢ ਘੰਟਾ ਬਿਤਾ ਕੇ ਘਰ ਆ ਗਏ। ਤੁਸੀਂ ਜਾਂਦੇ ਸਵੀਮਿੰਗ ਪੂਲ
ਨਹੀਂ ਸਾਡੇ ਤੇ ਨਾ ਐਕਚੁਲੀ ਮੇਰਾ ਦਿਓ ਵੱਡੇ ਮੇਰੇ ਜੇਠ ਜੀ ਨਾ ਵੱਡੇ ਹੈ ਉਹਨਾਂ ਨੇ ਨਾ ਕੁਛ ਪਿੰਡ ਚ ਆਪਣਾ ਫਾਰਮ ਹਾਊਸ ਖੋਲਿਆ ਤਾਂ ਵਾ
ਅੱਛਾ ਜੀ
ਫੇਰ ਸਾਡਾ ਕੋਈ ਦਿਲ ਕਰਦਾ ਸਾਡੇ ਪਰਿਵਾਰ ਤਾਂ ਅਸੀਂ ਹਫ਼ਤੇ ਬਾਅਦ ਚਲੇ ਜਾਂਨੇ ਹਾਂ ਜਾਂ ਕੋਈ ਚਾਮਿਨ ਤਾਂ ਬਣਾ ਕੇ ਲੈ ਜਾਂਨੇ ਹਾਂ ਸਾਰਾ ਪਰਿਵਾਰ ਇਕੱਠੇ ਹੋ ਜਾਂਨੇ ਹਾਂ ਤੇ ਉੱਧਰ ਹੀ ਖਾ ਲੈਂਦੇ ਹਾਂ ਸਾਰਾ ਕੁੱਛ ਫੇਰ ਸਵੇਰੇ ਦੁਪਹਿਰੇ ਜਾਂਦੇ ਹਾਂ ਦੋ ਤਿੰਨ ਵਜੇ ਫੇਰ ਰਾਤੀ ਬਾਰਾਂ ਕੁ ਵਜੇ ਕਰ ਆਉਂਨਦੇ ਹਾਂ
ਅੱਛਾ ਚਲੋ ਵਧੀਆ ਗੱਲ ਹੈ
ਹੋਰ ਦੱਸੋ ਜੀ ਹਾਂਜੀ ਹਾਂਜੀ ਰੋਟੀ ਖ਼ਾ ਲੀ ਹੈ ਤੇ ਫੇਿਰ ਤੁਸੀਂ ਦੱਸ ਸਕਦੇ ਹੋ ਕਿ ਮਤਲਬ ਕਿ ਰੋਟੀ ਬਜ਼ਾਰੀ ਰੋਟੀ ਚੰਗੀ ਹੈਗੀ ਹੈ ਜਾਂ ਫਿਰ ਘਰ ਦੀ ਰੋਟੀ
ਰੋਟੀ ਤਾਂ ਘਰ ਦੀ ਸਹੀ ਲੱਗਦੀ ਪਰ ਜਦੋਂ ਮੂੰਹ ਦਾ ਸਵਾਦ ਲੈਣਾਵੇ ਤਾਂ ਕਦੇ ਕਿਦਾ ਬਾਜ਼ਾਰ ਵੀ ਖਾ ਲੈਣਾ ਚਾਹੀਦਾ
ਅੱਛਾ ਜੀ
ਸਹੀ ਕਹਿੰਦੇ ਪਏ ਹੋ, ਉਹ ਕਾਰ ਜੈ ਉਹ
ਰੋ ਰੋਜ਼ ਨਾ ਖਾਓ ਕਿਸੇ ਦਾ ਬਿਰਥ ਡੇ ਆ ਗਿਆ ਸਾਹਿਬ ਐਨੀਵਰਸਰੀ ਆ ਗਈ ਉਦੋਂ ਖਾ ਲਏ ਬੰਦਾ ਜ਼ਰੂਰੀ ਹੈ ਹੁਣੇ ਖਾਣੀ ਹੈ
ਹਾਂ, ਸਹੀ, ਕਹਿੰਦੇ ਪਏ ੳ। ਜੀ-ਜੀ।
ਮੇਰੀ ਨਾ, ਥਰਟੀ ਸਿਕਸ ਹੋ ਗਈ ਨਾ‌
ਕੀ ਹੋ ਗਆਂ ਨੇ?
ਥਰਟੀ ਸਿਕਸ ਅ
ਅੱਛਾ। ਉਹ ਮੇਰੀ ਹੋ ਗਿਆਈ ਨੇ, ਟਵੈਂਟੀ ਥ੍ਰੀ।
ਟਵੰਟੀ ਥ੍ਰੀ। ਤੇ, ਮੇਰੀ ਪਤਾ ਨੀ ਤਾਨੂੰ ਜੀ। ਕਿਉਂ ਹੋ ਗਈ? ਸਮਝ ਨੀ ਆਈ, ਮੈਨੂੰ ਆਪ।
ਅੱਛਾ। ਤੇ, ਫਿਰ, ਤੁਸੀਂ ਅੱਜ ਗੱਲਾਂ ਕੀਤੀਆਂ ਨੇ ਕਿਸੇ ਦੇ ਨਾਲ?
ਉਹ ਸਾਰਾ ਦਿਨ ਹੋ ਗਿਆ।
ਅੱਛਾ, ਆਹ, ਅੱਛਾ, ਕੱਲ੍ਹ, ਕਿੰਨੀ ਕੌਲਾਂ ਕੀਤੀਆਂ ਨੇ?
ਨਹੀਂ- ਨਹੀਂ ਕੱਲ ਤਾਂ, ਕੋਈ ਕੋਲ ਕੀਤੀ ਨੀ ਮੈਂ ਤਾਂ, ਕੱਲ। ਕੋਈ, ਕੌਲ ਨੀ ਕੀਤੀ।
ਰ, ਅੱਜ ਕੀਤੀ, ਤੇ ਕਿਉ, ਕਿੰਨੀ ਕੀਤੀ ਅੱਜ? ਅੱਛਾ- ਅੱਛਾ, ਠੀਕ ਆ।
ਤੇ, ਤੁਸੀ ਕਰ ਰਹੇ ਹੋ, ਤੇ ਕੌਲ ਲੱਗ ਮੇਰੇ, ਫੋਨ ਤੇ।
ਹਾਂਜੀ, ਉਹੀਵੇ ਉਹ ਕਹਦਾ ਮੈਂ ਜਿਵੇਂ ਨਾ ਤੁਸੀਂ ਨਾ, ਯੂ ਆਰ ਬਿਜ਼ੀ ਇਨ, ਅ ਇਨ ਅਨ ਅਦਰ ਕੋਲ, ਦੂਸਰੀ ਕੌਲ ਮੇ ਆਪ ਵਿਅਸਤ ੳ।
ਅੱਛਾ ਨਹੀਂ ਮੈਂ ਤੇ, ਕਿਸੇ ਦੇ ਕੋਲ ਤੇ ਨੀ ਕਰਦ ਦੇ ਬਾ
ਸ਼ਾਇਦ ਹੋ ਸਕਦਾ ਕਿ, ਤੁਹਾਡੇ ਨਾਲ ਕੁਝ ਜ਼ਿਆਦਾ ਹੀ ਗੱਲਾਂ ਹੋ ਗਈਆਂ ਨੇ, ਇਸ ਕਰਕੇ ਸ਼ਾਇਦ ਹੁਣ
ਹਾਂ, ਹੋ ਸਕਦਾ ਹੋਵੇ, ਹਾਂ ਹੋ ਸਕਦਾ ਹੋਵੇ, ਕਿ ਉਹਨਾਂ ਨੇ, ਹਟਾ ਤਵੈਂ ਕਿਉਂਕਿ, ਮੇਰੀ ਵੱਡੀ ਭੈਣ ਨੇ ਕਿਹਾ ਸੀ, ਨਾ ਕਿ ਜਿਆਦਾ ਫੋਨ ਹੋ ਜਾਏਗਾ ਤੇ, ਮੈਸੇਜ ਆ ਜਾਏਗਾ ਉੱਪਰੋਂ।
ਅੱਛਾ ਜੀ।
ਹਾਂ।
ਹਮ।
ਅਜੇ, ਹੁਣ ਤੁਸੀਂ, ਹੁਣ, ਹੁਣ, ਤੁਸੀਂ ਮਨ ਕਹਿੰਦੇ ਪਓ, ਕਿ ਉਰਦੂ ਚ ਭਾਸ਼ਾ ਚ ਗੱਲ ਕਰਨੀ ਹੈ, ਕਿ ਜਦ ਮੈਨੂੰ ਆਏਗਾ ਫ਼ਿਰ ਅਸੀਂ ਕਰ
ਹਾਂ, ਸਹੀ ਕਹਿੰਦੇ ਵੀ ਉਹ ਉਰਦੂ ਵਾਲ ਲੇ, ਉਹ ਗਰੁੱਪ ਚ, ਇੱਕ ਸੌ ਅੱਸੀ ਬੰਦੇ ਹੈਗੇ ਨੇ।
ਉਹ ਚ, ਮੇਰਾ ਨਾਮ ਲਿਖਿਆ ਤਾ ਮੈਂ।
ਤੂੰ ਤੁਹਾਡਾ ਨੰਬਰ ਐਡ ਕਰਵਾਣਾ ਪਏਗਾ, ਮੇਰੀ ਭੈਣ ਹੈਗੀ ਇੱਕ ਤੁਹਾਡਾ ਨੰਬਰ ਦੇ ਦਾਂਗਾ, ਪੂਜਾ ਨਾਮ ਹੈਗਾ।
ਨਹੀਂ, ਨਹੀਂ, ਨੰਬਰ, ਨੰਬਰ ਤੇ, ਮੇਰਾ ਇਔੲਈ ਚੱਲਦਾ ਪਿਆ, ਏਟ, ਥਰੀ, ਜੀਰੋ, ਸੈਵਨ ਸਿਕਸ। ਚਲਾਂ
ਜੀ ਜੀ ਜੀ। ਹਾਂ ਸ਼ਾਇਦ ਤੁਸੀਂ ਫੋਰਮ ਫਿਲ ਨਹੀਂ ਕੀ ਤਾ ਹੋਏਗਾ ਨਾ।
ਫੋਨ ਤਾਂ ਮੈਂ ਫਿਲ ਕੀਤਾ ਤਾ ਵਾ ਜਿਹੜਾ ਇਹਨਾਂ ਨੇ ਪੰਜਾਬੀ ਆਲਾ ਕਿਹਾ ਦਾ ਸੀ ਨਾ। ਉਹ ਮੈਂ ਫਾਰਮ ਦੁਬਾਰਾ ਖੋਲਿਆ ਪੁਰਾਣਾ ਫਾਰਮ ਖੇਲਿਆ, ਇਹ ਵਾਲਾ। ਉਹ ਜੀ ਮੇਰਾ ਉਹ ਉਹ ਵਾਲਾ ਨੰ ਬ ਸੈਵਨ ਥ੍ਰਰੀ ਜੀਰੋ। ਏਟ ਥਰੀ ਜ਼ੀਰੋ ਸੇਵਨ ਸਿਕਸ ਜ਼ੀਰੋ ਫੋਰ ਏਟ ਨਾਲ ਮਮੀ ਆਲਾ ਕੋਈ ਨੰਬਰ ਨਹੀਂ ਆ ਬੱਸ ਮੇਰੇ ਕੋਲ ਆਹ, ਫੇਰ ਪਤਾ ਉਸ ਸਕਦਾ ਹੈ। ਖ਼ਤਮ ਹੋਣ ਤੋਂ ਬਾਅਦ ਆਏਗਾ ਕੰਮ ਇਹਨੂੰ।
ਹਾਂ ਮੈਂ ਤੁਸੀਂ ਉਹ ਨਵੇਂ ਉਹ ਫੋਰਮ ਭਰਦੇ ਰਹੋ। ਉਰਦੂ ਵਾਲਾ ਫੋਰਮ ਭਰਿਆ ਤੁਸੀਂ।
ਹਾਂ ਮੈਂ ਭਰਿਆ ਦਾ ਵੈ। ਮੇਰਾ ਨੰਬਰ ਹੀ ਐ। ਏਟ ਥ੍ਰੀ ਜੀਰੋ ਸੈਵਨ ਹਾਂਜੀ-ਹਾਂਜੀ।
ਅੱਛਾ ਤੁਸੀਂ ਰੀਫਰੈਸ਼ ਕਰੋ ਸਾਈਡ ਤੇ ਜਾ ਕੇ ਰੀਫਰੈਸ਼ ਮੈਂ ਰੀਫਰੈਸ਼ ਕੀਤਾ ਤਾਂ ਆਇਆ ਸੀ। ਅੱਛਾ ਸ਼ਾਇਦ ਗੱਲ ਕਰਨੀ ਪਏਗੀ, ਹੂੰ। ਚਲੋ ਕਿੰਨੇ ਮਿੰਟ ਹੋਰ ਦੱਸੋ ਜੀ?
ਬਸ ਵਧੀਆ ਵਧ ਮੈਂ ਵੀ ਹਾਂਜੀ ਸਗੋਂ ਮੇਰੇੇ ਸਗੋਂ ਮੈਂ ਵੀ ਗਈ ਸੀ। ਵੇਖਿਆ ਮੇਰੀ ਮੇਰੀ ਵੱਡੀ ਭੈਣ ਆਈ ਸੀ ਗੱਲਾਂ ਗੁੱਲਾਂ ਕਰਦੇ ਰਹੇ ਬ ਉਸ ਨੂੰ ਕਹਿੰਦੀ ਹੋਈ ਸੀ ਨਾ ਇੱਦਾਂ ਰਹਿ ਜਾ ਮੈਂ ਨਹੀਂ ਰਹਿ ਨਹੀਂ ਸਕਦੇ ਮੈਂ ਹੁਣ ਤਾਂ ਜਾਣਾ ਪੈਂਦਾ ਮੈਨੂੰ।
ਠੀਕ ਆ ਜੀ ਚਲ ਜੀ। ਚਲੋ।
ਚੱਲ ਚਲੋ ਹੋਰ ਵਧੀਆ?
ਹਾਂਜੀ ਸਭ ਵਧੀਆ ਜੀ।
ਕੱਪੜੇ ਪਏ ਦੇ ਹੁਣ ਕੱਪੜੇ ਧੋ ਕੇ ਆਈ ਆ। ਹੁਣ ਸਵੇਰੇ ਉੱਠਾਂਗੀ ਤੇ ਸੁੱਕਣੇ ਪਾ ਕੇ ਆਵਾਂਗੇ। ਮੰਮੀ ਕਹਿੰਦੇ ਰਾਤ ਵੇਲੇ ਛੱਤ ਤੇ ਕੱਪੜੇ ਸੁੱਕਣੇ ਨਹੀਂ ਪਾਉਣੇ ਚਾਹੀਦੇ।
ਹਾਂ।
ਉਹ ਕੱੜੇ ਸੁੱਕਣੇ ਪਾਉਣ ਉਤੋਂ ਫਿਰ ਫਿਰ ਉਸ ਤੋਂ ਬਾਅਦ ਫਿਰ ਕੱਪੜੇ ਪਾਉਣ ਚ ਰੱਖ ਕੇ ਫਿਰ ਕੱਪੜੇ ਤਿਆਰ ਕਰਾਂ। ਫਿਰ ਸਾਹ ਭਰ ਜਾ ਮੈਂ ਰੋਟੀ ਬਣਾਵਾਂਗੀ ਜਾ ਕੇ। ਆਜ ਅਸੀਂ ਰੋਟੀ
ਅੱਛਾ ਜੀ‌।
ਵੀ ਨੀ ਬਣਾਈ। ਮੈਂ ਤਾਂ ਕੱਪੜੇ ਧੋਣ ਲੱਗ ਗਈ ਸੀ। ਚਲੋ ਫਿਰ ਠੀਕ ਏ ਓਕੇ ਹੈਂ। ਸਸ ਸ੍ਰੀ ਕਾਲ, ਹੋਰ। ਸੋਣ ਲੱਗੇ ਤੁਸੀਂ ਹੁਣ।